ਹਾਂ।
ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਠਾਕ।
ਵਧੀਆ, ਵਧੀਆ, ਤੁਸੀਂ ਸੁਣਾਓ ਕੀ ਕਰ ਰਹੇ ਹੋ।
ਹਾਂਜੀ ਮੈਂ ਵੀ ਠੀਕ ਹਾਂ, ਬਸ ਅਰਬੀ ਪੇ ਬਣਾਉਦੀ ਹਾਂ, ਅਰਬੀ ਲਿਆਈ ਸੀ ਹੁਣੇ ਬਜ਼ਾਰੋਂ। ਤੇ ਬਣਾਏ ਹਾਂ ਤੇ ਮੇਰੇ ਘਰ ਦੇ ਕੋਲ ਨਾ ਅਰਬੀ ਜਿੱਥੋਂ ਮੈਂ ਲਿਆਈ ਸਬਜ਼ ਸਬਜ਼ੀਆਂ ਮਿਲਦੀਆਂ ਨੇ ਉਧਰ ਨਾਲ ਇੱਕ ਦਵਾਈਆਂ ਦੀ ਦੁਕਾਨ ਸੀ ਉਹਦੇ ਬਾਹਰ ਸੇਲ ਲੱਗੀ ਹੋਈ ਸੀ।
ਅੱਛਾ।
ਉੱਥੇ ਸ਼ੈਂਪੂ ਕਰੀਮਾਂ ਜਿਹੜੀ ਅਸੀਂ ਲਗਾਉਦੇ ਹਾਂ ਮੋਇਸਚਰਾਈਜਿੰਗ ਕਰੀਮ ਤੇ ਹੱਥਾਂ ਪੈਰਾਂ ਤੇ ਲਾਉਣ ਲਈ ਸ਼ੈਂਪੂ ਹੈ ਸਭ ਚੀਜ਼ਾਂ ਨਾ ਬਾਏ ਵਨ ਗੈਟ ਵਨ ਮਿਲ ਰਹੀਆਂ ਸੀ।
ਅੱਛਾ ਤੇ ਫਿਰ ਤੁਸੀਂ ਇੱਕ ਕੰਮ ਕਰੋ ਦੋ ਦੋ ਮੇਰੇ ਵਸਤੇ ਵੀ ਲੈ ਲਓ ਮੈਂ ਮੇਰੀ ਭੈਣ ਆਈ ਦੀ ਏ। ਮੈਂ ਓਨੂੰ ਵੀ ਦੇ ਦਾਂਗਾ।
ਹਾਂ ਹਾਂ, ਬੱਚਿਆਂ ਲਈ ਵੀ ਸਾਰੀ ਚੀਜ਼ਾਂ ਹੈਗੀਐਂ। ਬਿਲਕੁਲ, ਮਾਮਾ ਅਰਥ ਦੀ ਵੀ ਚੀਜ਼ਾਂ ਹੈਗੀਆਂ ਨੇ। ਬੜੀ ਸਾਰੀ ਅੱਛੀਆਂ ਚੀਜ਼ਾਂ ਪੀਅਰਸ ਹਾਂ, ਜੋਨਸਨ ਬੇਬੀ ਵੀ ਹੈਗੈ। ਪੀਅਰਸ ਵੀ ਹੈਗੈ, ਸਭ ਕੁਛ ਹੈਗੈ। ਸ਼ਾਵਰ ਜੈਲ, ਪੀਅਰਸ ਵੀ, ਪੀਅਰਸ ਦੇ ਸ਼ੈਂਪੂ ਸਭ ਕੁਛ ਹੈਗਾ ਜੇ, ਜੋ ਚਾਈਦੈ ਮੈਨੂੰ ਦੱਸ ਦੇਣਾ। ਹਾਂ, ਫੇਰ ਮੈਂ ਤੁਆਨੂੰ ਭੇਜ ਦਿਆਂਗੀ, ਮੈਂ ਵੀ ਹੁਣੇ ਐਹ ਸਾਰੀ ਚੀਜ਼ਾਂ ਲਿਆਈ ਆਂ, ਸਮੇਟੀਐ। ਫੇਰ ਐ ਅਰਬੀ ਛਿੱਲਦੀ ਪਈ ਸੀ।
ਅੱਛਾ, ਕਿਵੇਂ ਬਨਾਂਦੇ ਔ ਅਰਬੀ, ਫਰਾਈ ਕਰਕ ਕੇ ਬਣਾਦੇ ਓ ਯਾ ਬੋਇਲ ਕਰਕੇ ਬਣਾਂਦੇ ਓ? ਅੱਛਾ ਅੱਛਾ, ਚਲੋ ਵਧੀਐ ਫੇਰ। ਨਾਲ ਫੇਰ ਰੈਤਾਂ ਵੀ ਪਾਓਗੇ?
ਆਂ ਰੈ ਤਾ ਵੀ ਨਾਲ ਪਾ ਲਿਆਂਗੀ। ਬਸ ਫੇਰ ਖਾ ਲਾਂਗੇ ਦੁਪੈਰੇ ਰੋਟੀ। ਹੋਰ ਸੁਣਾਓ? ਤੁਸੀਂ ਤੁਐਡੀ ਭੈਣ ਆਈ ਹੋਈ ਭੈਣ ਆਈ ਹੋਈ ਸ ਕੀ ਓਹ ਕੈ ਓਹਦੇ ਨਾਲ ਮੇਰੀ ਗੱਲ ਹੋਈ ਸੀ ਓਹ ਕੈਹ ਰੇ ਸੀਗੀ ਕਿ ਬਈ ਮੈਂ ਇਸ ਵਾਰੀ ਸੂਟ ਲੈ ਕੇ ਆਵਾਂਗੀ ਬੜੇ ਸੋਣੇ ਯਮਨਾ ਨਗਰੋ। ਪਵਨ ਆਲੈ ਹੈਗੇ ਨੇ ਓਹਨਾਂ ਕੋਲੋਂ ਲੈ ਕੇ ਆਵਾਂਗੇ।
ਦੀ ਸੀ ਨਾ ਓਹ ਲਿਆਈ ਏ ਸੂਟ ਤੁਐਡੇ ਅਸਤੇ ਰੱਖਗੀ ਏ ਤਿੰਨ-ਚਾਰ ਸੂਟ। ਤੇ ਕੈੰਦੀ ਸੀ ਬਈ ਜੇੜਾ ਲੈਣਾ ਹੋਏਗਾ ਨਾ ਬਈ ਓਹ ਲਲ ਲਣਗੇ ਓਹ, ਮੈਂ ਕਿਆ ਕੋਈ ਗੱਲ ਨੀ। ਤਾਂਈ ਤੁਆਨੂੰ ਮੈਂ ਫੋਨ ਕੀਤੈ।
ਕਿਆ ਸੀ ਤੁਸੀਂ ਮੈਨੂੰ ਪਵਨ ਆਲਿਆਂ ਕੋਲ ਲੈ ਕੇ ਭੇਜਣਾ। ਤੇ ਫੇਰ ਮੈਂ- ਫੇ ਫੇਰ ਮੈਂ ਓਹ ਵੀ ਲਿਆ ਰੱਖਾਂਗੀ, ਤੇ ਤੁਸੀਂ ਓਨੂੰ
ਹਾਂ, ਤੇ ਤੁਸੀਂ ਕਦੋਂ ਆਓਗੇ ਭੈਣ ਜੀ ਫੇਰ?
ਮੈਂ ਨਾ ਹਫ਼ਤੇ ਤੱਕ ਆਵਾਂਗੀ। ਹਜੇ ਨਾ ਹਫ਼ਤੇ ਉਂ ਕੱਲ ਨਾ ਮੇਰੀ ਨਨਾਣਾਂ ਆ ਰੀਆਂ ਘਰ ਰੈਣ ਆਸਤੇ। ਤੇ ਦੋ-ਚਾਰ ਦਿਨ ਰੈਣਗੀਆਂ ਤੇ ਉਸ ਤੋਂ ਬਾਦ ਫੇਰ ਓਹ ਜਦ ਚਲੀਆਂ ਜਾਣਗੀਆਂ ਨਾ ਤੇ ਉਸ ਤੋਂ ਬਾਦ ਮੈਂ ਫਰੀ ਹੋ ਕੇ ਫੇਰ ਤੁਐਡੇ ਕੋਲ ਆਵਾਂਗ
ਹਾਂ, ਠੀਕ ਏ ਤੇ ਮੈਂ ਭੈਣ ਜੀ ਮੂਵੀ ਲੱਗੀ ਦੀ ਏ, ਕੈਰੀ ਓਨ ਜੱਟਾ ਟੂ।
ਅੱਛਾ। ਹਾਂ, ਬਸ ਐਹ ਜਦੋਂ ਐਹ ਮੇਰੀ ਨਨਾਨਾਂ ਚਲੀਆਂ ਜਾਂਣ ਯਾ ਫੇਰ ਪਤਾ ਨੀ ਮੇਰੇ ਨਨਾਨ ਦੇ ਬੱਚੇ ਈ ਕੈਣ ਕਿ ਮਾਮੀ ਸਾਨੂੰ ਵੀ ਲੈ ਜੋ। ਤੇ ਫੇਰ ਜੇ ਓਨਾਂ ਨੇ ਕਿਆ ਫੇਰ ਵੇਖ ਆਵਾਂਗੀ। ਫੇਰ ਤੁਵਾਨ ਵੀ ਫੋਨ ਕਰਾਂਗੀ ਓਥੇ ਈ ਆ ਜਾਣਾ ਤੁਸੀਂ। ਅ, ਠੀਕ ਏ ਔਰ ਭਾਬੀ ਜੀ ਔਰ ਬੱਚਿਆਂ ਨੂੰ ਵੀ ਲੈ ਕੇ ਆਣਾ।
ਹਾਂ, ਤੇ ਭੈਣ ਜੀ ਕਿੰਨੀ ਟਿਕਟ ਏ, ਅਪਣਾ ਮੂਵੀ ਦੀ, ਅੱਛਾ ਤੇ ਅਪਣਾ
ਤੇ ਅਗਲੀ ਸੀਟ ਲੈਣੀ ਏ ਅਸੀਂ ਕੇੜਾ ਰੀਕਲਾਈਨਰ ਸੀਟ ਲੈਣੀ ਏ, ਰੀਕਲਾਈਨਰ ਸੀਟ ਦੀ ਟਿਕਟ ਹੈਗੀ ਹਏ ਪੰਜ ਸੌ ਬਾਰਾਂ ਰ
ਨਾ ਨਾ, ਓਹ ਨੀ ਲੈਣੀ ਪਿਛ ਅਗੇ ਸਹੀ ਏ। ਸਹੀ ਗੱਲ ਏ, ਮੂਵੀ ਵੇਖਣੀ ਜੇ।
ਹਾਂ, ਮੂਵੀ ਦੇਖਣੀ ਏ, ਵੇਖ
ਅ ਹਾਂ, ਤੇ ਆਪਾਂ ਵੀਰਾ ਵੀਰਾ ਚੱਲਾਂਗੇ ਡਿਨਰ ਤੇ। ਪੈਲੇ ਮੂਵੀ ਵੇਖ ਲਾਂਗੇ, ਵੀਰਾ ਵੀਰਾ ਡਿਨਰ ਕਰ ਆਵਾਂਗੇ। ਤੇ ਮੇਰੀ ਸਿਸ ਟਰ ਵੀ ਆਈ ਦੀ ਏ, ਇਕ ਇਹਨਾਂ ਦੀ ਫੈਮਿਲੀ ਹੋ ਜੇਗੀ, ਇੱਕ ਸਾਡੀ ਫੈਮਿਲੀ, ਇਕ ਤੁਐਡੀ ਫੈਮਿਲੀ।
ਹਾਂ, ਠੀਕ ਏ ਠੀਕ ਏ।
ਜੀ, ਹੋਰ ਸੁਣਾਓ? ਹਾਂਜੀ, ਹਾਂਜੀ ਹੋਰ ਭਾਜੀ ਠੀਕ ਨੇ? ਮੈਂ ਪਿੱਛੇ ਵ ਸੁਣਿਆ ਸੀ ਭਾਜੀ ਨੇ ਅੱਛਾ ਅੱਛਾ, ਨਹੀਂ ਸੁਣਿਆ ਸੀ ਭਾਜੀ ਨੇ--ਅ ਹਾਂ। ਭਾਅ ਜੀ ਨੇ ਮਤਲਬ, ਉਹ ਖੋਲ ਲਈ ਆਪਣਾ ਹੈਂਡਲੂਮ ਸ਼ੋਪ ਹਾਂ- ਹਾਂ ਖੋਲੀ ਐ, ਸਹੀ ਚੱਲ ਰਿਹਾ ਕੰਮ, ਹਾ ਵਧੀਆਂ ਚਲ, ਰਿਹਾ ਬੜਾ ਸੋਹਣਾ ਅਸੀਂ ਚਦਰਾ ਲਿਆਏ ਆ, ਨਾਲ ਕਾ ਘੱਟ ਰੇਟ ਚ, ਲਿਆਏ ਆ
ਏ ਬੜੇ, ਵਧੀਆ ਹੈਗੇ ਨੇ, ਛੋਟੇ ਤੋਲੀਏ ਵੀ ਨੇ, ਵੱਡੇ ਤੋਲੀਏ ਵੀ ਨੇ ਤੇ ਪਰਦੇ, ਵਗ਼ੈਰਾ ਵੀ ਹੈਗੇ ਨੇ, ਸਾਰਾ ਕੁਛ ਬਹੁਤ ਵਧੀਆ
ਹੈ ਨਾ ਤੁਸੀਂ
ਹਾਂ ਠੀਕ ਏ, ਮੈਂ ਪਰਦੇ ਵੀ ਲੈ ਆਵਾਂਗੀ, ਤੁਸੀਂ ਮੈਨੂੰ ਆਪਣਾ ਸਾਈਜ਼, ਵਟਸਐਪ ਕਰ ਦੇਣਾ ਮੈਂ ਉਸ ਸਾਈਜ਼ ਦੇ ਨਾ, ਟੇਲਰ ਕੋਲ ਕਟਵਾ ਕੇ, ਹਾਂ ਕਟਵਾ ਕੇ ਬਸ ਹਾਂ ਲੈਂਥ ਉਤਰਵਾ ਕੇ, ਮੈਂ ਤੇ ਲੈ ਆਵਾਂਗੀ, ਕਿਉਂਕਿ, ਟੇਲਰ ਅਸੀਂ ਨਾਲ, ਬਿਠਾਇਆ ਹੋਇਆ ਨਾ ਵੀ ਜਿੰਨੇ ਜੋ, ਅਲਟਰ ਕਰਾਣਾ ਫਟਾ-ਫਟ ਕਰਾਓ
ਹਾਂਜੀ- ਹਾਂਜੀ ਐ ਗੱਲ ਤੁਸੀਂ ਸਹੀ ਕਿ ਨਾਲੇ ਭੈਣ ਜੀ, ਮੈਂ ਸੁਣਿਆ ਤੁਸੀਂ ਪਿੱਛੇ ਸੋਲਰ ਪੈਨਲ ਲਗਵਾਇਆ, ਕੀ ਹਿਸਾਬ ਹੁੰਦਾ ਉਹਦਾ?
ਆਹ, ਸੋਲਰ ਪੈਨਲ, ਸੋਲਰ ਪੈਨਲ ਦਾ ਹਿਸਾਬ ਹੈਗਾ, ਉਹਦੇ ਵਿੱਚ ਨਾ ਦਸ ਕਿਲੋ ਵਾਟ ਦਾ ਲਗਵਾ ਸਕਦੇ ਹੋ, ਤੁਸੀਂ ਪੰਜ ਕਿਲੋ ਵਾਟ, ਦਾ ਲਗਵਾ ਸਕਦੇ ਹੋ ਮੇਰਾ ਨਾ, ਦਸ ਕਿੱਲੋ ਵਾਡ ਦਾ ਲੱਗਿਆ ਹੋਇਆ, ਜਿੰਨਾ ਸਾਡੇ ਘਰ ਦਾ, ਲੋਡ ਹੈਗਾ ਬਿਜਲੀ ਦਾ, ਹਾਂਜੀ -ਹਾਂਜੀ ਹਾਂਜੀ, ਉਹਦੇ ਨਾਲ ਹਾਂ, ਉਹਦੇ ਨਾਲ ਨਾ ਜੀ ਬਿਜਲੀ ਬਣਦੀ ਏ, ਜਿਵੇਂ ਉਹ- ਉਹ ਉਹਦੇ ਨਾਲ ਸਾਰੇ ਜਿਵੇਂ ਸਾਡੀ, ਸੌ ਯੂਨਿਟ ਬਿਜਲੀ ਬਣ ਗਈ
ਹਮ
ਹਮ, ਸੋ ਸੂਰਜ ਦੀ ਰੋਸ਼ਨੀ ਨਾਲ, ਤੇ ਅਗਰ ਅ ਬਿਜਲੀ, ਬਣ ਗਈ ਜਿਵੇਂ, ਸੌ ਯੂਨਿਟ ਤੇ ਸਾਡੀ ਯੂਜ ਚਾਹੇ ਵੀਹ ਹੋਵੇ, ਚਾਹੇ ਤੀਹ ਹੋਵੇ, ਬਾਕੀ ਸਾਡੀ ਜੁੜ ਜਾਂਦੀ ਏ, ਫੇਰ ਸਾਡਾ ਓਨਾ ਹੀ ਬਿੱਲ ਘੱਟ ਘੱਟ ਆਉਂਦਾ ਹਾਂ, ਉਹ ਸਾਡੀ ਪਈ ਰਹਦੀ ਫਿਰ ਸਾਡਾ ਉਹਨਾ ਹੀ ਬਿੱਲ, ਘੱਟ ਆਉਂਦਾ
ਅੱਛਾ- ਅੱਛਾ ਅਸੀਂ ਵੀ, ਲਗਵਾਇਆ ਸੀ। ਤਿੰਨ ਕਿੱਲੋ ਵਾਟ ਦਾ, ਤੇ ਹੁਣ ਨਾ ਥੋੜ੍ਹਾ ਇੱਕ ਪੈਨਲ, ਹੋਰ, ਲਗਵਾਉਣੇ ਨੇ ਦੋ ਏਸੀ ਚੱਲਦੇ, ਉਹਦੇ ਤੇ ਨਾ, ਤੇ ਮੈਨੂੰ ਫਿਰ ਪਛ ਪ ਪਤਾ ਲੱਗਿਆ ਮੈਂ ਕਿਹਾ, ਤੁਸੀਂ ਲਗਵਾਇਆ ਤੇ ਮੈਨੂੰ ਜਦੋਂ ਮੈਂ, ਲਗਵਾਇਆ ਸੀ ਨਾ ਮੈਨੂੰ ਕਿਸੇ ਨੇ ਸਹੀ, ਗਾਈਡ ਨਹੀਂ ਕੀਤਾ ਸੀ। ਤਾਂ ਮੈਂ ਕਿਹਾ, ਤੁਹਾਨੂੰ ਫ਼ੋਨ ਕਰਾਂ ਪੁ ਪੁੱਛਾਂ, ਵੀ ਸੋਲਰ ਪੈਨਲ ਵਗੈਰਾ ਵੀ ਮੈਂ ਹੁਣ, ਕਰਵਾਉਣੇ ਨੇ, ਇੱਕ -ਦੋ ਪੈਨਲ ਲਗਵਾਉਣੇ ਨੇ ਦੋ ਇੱਕ -ਅੱਧਾ ਬੈਟਰਾ ਵੀ, ਰਖਵਾਉਣਾ ਪਏਗਾ, ਨਾ ਨਾਲ ਸਾਡਾ ਤੇ ਭੈਣ ਜੀ, ਉਹ ਦੂਜਾ ਵੇ ਨਾ ਅਸੀਂ ਨਾ, ਸਾਡਾ ਬਿੱਲ- ਬਿੱਲ ਵਾਲਾ ਨਈ ਹੈ ਸਾਡਾ ਦੂਸਰਾ ਏ, ਆਪਾਂ ਡਾਇਰੈਕਟ ਮੀਟਰ, ਕਟਵਾ ਤਾ ਏ ਕਿ ਆਪਾਂ ਉਹ, ਸਿੱਧਾ ਆਪਾਂ ਸੋਲਰ ਹੀ ਲਗਵਾ ਲਿਆ, ਬਿਲ -ਬੁਲ ਦੇ ਚਕਰ ਚ ਨਹੀਂ ਪਏ ਅਸੀਂ
ਅੱਛਾ, ਚਲੋ ਠੀਕ ਕੀਤਾ ਜੇ, ਐ ਵੀ ਵਧੀਆ ਕੀਤਾ ਤੁਸੀਂ ਨਹੀਂ ਸਾਡਾ ਤੇ, ਆਪਣੇ ਆਪ ਬਿੱਲ ਹੀ ਘੱਟ, ਆਦਾ ਹੁਣ ਸਾਡਾ
ਅੱਛਾ -ਅੱਛਾ ਵਧੀਆ ਏ, ਨਾਲੇ ਮੈਂ ਉਸ ਦਿਨ ਤੁਹਾਡੇ ਘਰ ਆਇਆ ਸੀ, ਤੁਹਾਡਾ ਫਰਨੀ ਪਿਕਚਰ ਬੜਾ, ਵਧੀਆ ਲੱਗਿਆ ਮੈਨੂੰ, ਤੁਹਾਡੇ ਕੋਲ ਸੋਫੇ -ਸੈਟ ਬੜੇ ਵਧੀਆ ਸੀ।
ਹਾਂ, ਇਹ ਨਾ ਅਸੀਂ ਸੋਫੇ, ਇੱਕ ਸਾਡਾ ਬੰਦਾ ਹੈਗਾ ਪਵਨ -ਪਵਨ ਨਾਮ ਕਰਕੇ ਹੈਗਾ ਉਹਨੂੰ ਬੁਲਾਇਆ ਸੀ। ਉਹ ਨੂੰ ਠੇਕਾ ਦਿੱਤਾ ਸੀਗਾ, ਕੱਪੜਾ -ਕੁਪੜਾ ਸੀ ਸਾਰਾ ਕੁਛ ਚ ਲਿਆਤਾ ਸੀਗਾ ਉਹਨੂੰ, ਤੇ ਉਹਨੇ ਸਾਰਾ ਹਾਂ, ਉਹਨੇ ਘਰ ਹੀ, ਸਾਡਾ ਬਣਾ ਦਿੱਤਾ ਸਾਰਾ
ਬੜੇ ਵਧੀਆ, ਲੱਗ ਰਹੇ ਸੀ। ਨਾ ਮੈਨੂੰ ਕੰਫਰਟ ਬੜੇ ਲੱਗੇ ਨੇ, ਅਤੇ ਜਿਹੜਾ ਭੈਣ ਜੀ ਤੁਸੀਂ ਆਪਣਾ, ਡਰਾਇੰਗ ਰੂਮ ਵਿੱਚ ਉਹ ਰੱਖਿਆ ਦਾ, ਸੋਫਾ ਕੰਮਬੈਕਡ ਉਹ ਕਿੰਨੇ, ਤੱਕ ਦਾ ਬਣਵਾਇਆ ਜੇ?
ਉਹ ਨਾ, ਪੰਦਰਾਂ ਹਜ਼ਾਰ ਦਾ, ਅਸੀਂ ਰੇਡੀਮੇਡ ਲਿਆਏ ਸੀ। ਉਹਦੇ ਕੋਲ ਨਹੀ ਬਣਵਾਇਆ, ਉਹਨੂੰ ਕਿਹਾ, ਸਾਨੂੰ ਬਣਾ ਦੇ ਕਹਿੰਦਾ ਮੇਰੇ ਕੋਲ ਬਣਵਾਓਗੇ ਨਾ ਤੁਹਾਨੂੰ ਮਹਿੰਗਾ ਪਏਗਾ। ਮੈਂ ਤੁਆਨੂੰ ਦੁਕਾਨ ਦੱਸਣਾ ਵਾ ਉਸ ਦੁਕਾਨ ਤੋਂ ਜਾ ਕੇ ਨਾ ਤੁਸੀਂ ਰੇਡੀਮੇਡ ਲਿਆ ਆਓ। ਤੇ ਫੇਰ ਮੈਨੂੰ ਪੰਦਰਾਂ ਹਜ਼ਾਰ ਦਾ ਮੈਂ ਰੇਡੀਮੇਡ ਹੀ ਲਿਆ ਸੀ ਫੇਰ। ਹਾਂ ਹਾਂ ਵਧੀਆ ਲੱਗਦਾ ਜਗ੍ਹਾ ਵੀ ਘੱਟ ਘੇਰਦਾ ਜੇ ਜਦੋਂ ਤੁਸੀਂ ਸੋਣਾ ਹੋਵੇ ਤੇ ਖੋਲੋ ਤੇ ਜਦੋਂ ਤੁਸੀਂ ਦਿਨੇ ਕ ਆਇਆ ਗਿਆ ਕੁੱਛੇ ਕਿਸੇ ਨੇ ਬਿਠਾਣਾ ਤੇ ਬੰਦ ਕਰਕੇ ਬਹਿ ਜਾਣ ਸਾਰੇ ਸੋਫੇ ਦੀ ਤਰ੍ਹਾਂ ਬਹਿ ਜਾਣਗੇ ਉਹਦੇ ਉੱਤੇ।
ਮੈਂ ਸਗੋਂ ਮੈਨੂੰ ਵੀ ਬੜਾ ਵਧੀਆ ਲੱਗਦਾ ਪਿਆ ਸੀ ਮੈਂ ਸਗੋਂ ਤੁਆਨੂੰ ਫ਼ੋਨ ਮੈਂ ਭਾਅ ਜੀ ਨੂੰ ਵੀ ਪੁੱਛਿਆ ਸੀ। ਫੇਰ ਭਾਜੀ ਕਹਿੰਦੇ ਵੀ ਮੈਂ ਐ ਕੰਮ ਨੀ ਕਰਦਾ ਨਾ ਬਾਈ ਮੈਂ ਮਤਲਬ ਦੁਕਾਨ ਤੇ ਹੁੰਨਾ ਵਾ। ਬਈ ਤੂੰ ਉਹਨਾਂ ਨੂੰ ਪੁੱਛੋ ਉਹ-ਉਹ ਸੰਭਾਲਦੀ ਆ ਸਾਰਾ ਕ ਕਰੋਕਰੀ ਵਗੈਰਾ ਹੋ ਗਈ ਫਰਨੀ ਫਰਨੀਚਰ, ਵੀ ਤੁਹਾਨੂੰ ਪਤਾ ਕਹਿੰਦਾ ਜਨਾਨੀਆਂ ਦੀ ਪਸੰਦ ਦਾ ਹੀ ਬਣਵਾਉਣਾ ਪੈਂਦਾ।
ਹਾਂ ਹਾਂ ਮੈਂ ਤਾਂ ਹੀ ਮੈਂ ਕਹਿ ਤੇ ਰਹੀ ਹਾਂ ਉਹ ਰੈਡੀਮੇਡ ਲੈ ਲਿਆ ਸੀ ਜੋ ਚੀਜ਼ ਰੈਡੀਮੇਡ ਚੰਗੀ ਮਿਲੀ ਰੈਡੀਮੇਡ ਲੈ ਲਈ, ਜਿਹੜੀ ਚੀਜ਼ ਮਿਸਤਰੀ ਵਧੀਆ ਬਣਾਉਂਦੇ ਨੇ ਮਿਸਤਰੀਆਂ ਕੋਲ ਬਣਵਾ ਲਈ।
ਅੱਛਾ ਅੱਛਾ ਤੇ ਅੱਜ ਕੋਈ ਆ ਰਿਹਾ ਸੀ ਤੁਹਾਡੇ ਘਰ ਗੈਸਟਾਂ ਨੇ ਆਣਾ ਅੱਜ?
ਨਈ-ਨਈ ਅੱਜ ਤੇ ਉਹੀ ਓ ਮੈਂ ਕੱਲ ਦੀ ਤਿਆਰੀ ਲੱਗੀ ਹੋਈ ਸੀ ਕੱਲ ਰਸਤੇ ਹ ਸਾਰਾ ਸਮਾਨ ਸੁਣ ਲਿਆ ਸੀ ਨਾ ਦੱਸਿਆ ਤੁਹਾਨ ਮੇਰੀ ਨਿਆਣਾ ਨੇ ਆਣਾ ਐ। ਤੇ ਫੇਰ ਬਸ ਉਹ ਮੈ ਸਬਜ਼ੀ ਸੁਬਜੀ ਤੇ ਲੈ ਆਈ ਆ, ਤੇ ਹੁਣ ਫਰੂਟ-ਫਰਾਟ ਥੋੜੀ ਦੇਰ ਤੱਕ ਐ ਖਾ ਕੇ ਦੁਪਹਿਰ ਦਾ ਲੰਚ
ਤੇ ਭੈਣ ਜੀ ਰਾਤ, ਅਅ ਛੁੱਟੀਆਂ ਤੇ ਮੇਰੇ ਖਿਆਲ ਹੁਣ ਖਤਮ ਹੋ ਗਈਆਂ ਹੁਣ ਨਾ ਹੋਣੀ?
ਨਈ ਹਜੇ ਨਾ ਛੁੱਟੀਆਂ ਐਕਸਟੈਂਡ ਹੋ ਰਹੀਆਂ ਨਾ ਗਰਮੀ ਬੜੀ ਹੈਗੀ ਏ। ਹਾਂ ਹਾਂ ਹਜੇ ਛੁੱਟੀਆਂ ਪੰਜ ਤਰੀਕ ਤੱਕ ਐਗਜ-ਐਕਸਟੈਂਡ ਹੋ ਰਹੀਆਂ ਨੇ, ਬਸ ਪ ਪਿੱਛੇ ਆਉਣਾ ਘਰ ਉਨਾਂ-ਉਹਨਾ ਦੇ ਮਹਿਮਾਂਣ ਆਏ ਹੋਏ ਸੀ ਮੇਰੇ ਨਨਾਣ ਘਰ ਫੇਰ ਉਹ ਆਈਆਂ ਨੀ। ਤੇ ਛੁੱਟੀਆਂ ਚ ਅਸਟੈਡ ਹੋ ਗਿਆ ਬੱਚੇ ਕਹਿੰਦੇ ਸਾਡੇ ਵਾਸਤੇ ਛੱਟੀਆਂ ਐਕਸਟੈਂਡ ਹੋਈਆਂ ਸਾਨੂੰ ਲੈ ਚੱਲੋ ਮਾਮੀ ਘਰ
ਸਹੀ ਗੱਲ ਐ ਤੁਸੀਂ ਵਧੀਆ ਕੀਤਾ ਜੇ ਤੁਸੀਂ ਬੱਚੇ ਆ ਰਹੇ ਨਾ ਤੁਸੀਂ ਵੀ ਰਹਿ ਗਏ ਸੀ ਨਾ ਪਿੱਛੇ ਪੇ। ਕਿ ਤੁਸੀਂ ਵਧੀਆ ਟੈਮ ਰਹਿ ਗੇ ਓ।
ਹਾਂ ਮੈਂ ਤੇ ਵਿੱਚੋਂ ਹੀ ਲਿਆ ਰਹਿ ਆਈ ਸੀ ਜਾ ਕੇ। ਮੈਂ ਕਿਹਾ ਮੈਂ ਰਹਿ ਆਵਾਂ ਪਹਿਲੇ ਜਦੋਂ ਹਜੇ ਕੋਈ ਨੀ ਅਦ ਬਸ ਹੁਣ ਹਫ਼ਤੇ ਤੱਕ ਮੇਰੀ ਨਨਾਣਾ ਚਲੀਆਂ ਜਾਣਗੀਆਂ ਨਾ ਪਹਿਲੇ ਤੇ ਫੇਰ ਉਸ ਤੋਂ ਬਾਅਦ ਲਾਵਾਗੀ ਹਾਂ ਫੇਰ ਬੱਚੇ ਵੀ ਸਕੂਲ ਜਾਣ ਲੱਗ ਜਾਣਗੇ, ਫੇਰ ਉਸ ਤੋਂ ਬਾਅਦ ਜਿਹੜਾ ਸੰਡੇ ਡੇ ਆਇਆ, ਤੇ ਫੇਰ ਉਸ ਤੋਂ ਬਾਅਦ ਆ ਜਾਗੀ ਸੰਡੇ ਵਾਲੇ ਦਿਨ ਬਸ ਫਿਰ ਜਿਹੜਾ-ਜਿਹੜਾ ਤੁਸੀਂ ਸਮਾਨ ਕੇਆ ਮੈਂ ਸਭ ਇੱਕ ਵਾਰ ਨਾ ਵਟਸਐਪ ਕਰਕੇ ਯਾਦ ਕਰਾ ਦੇਣਾ। ਪਤਾ ਕੀ ਫੇਰ ਨਾ ਬੰਦਾ ਭੁੱਲ ਜਾਂਦਾ ਫੇਰ ਕੋਈ ਆਇਆ ਗਿਆ ਹੋਵੇ ਨਾ ਸੌ ਕੰਮ ਹੁੰਦੇ ਨੇ ਤੇ ਬੰਦਾ ਭੁੱਲ ਜਾਂਦਾ। ਤੇ ਤੁਸੀਂ ਮੈਨੂੰ ਵਟਸਐਪ ਕਰਕੇ ਯਾਦ ਕਰਾ ਦੇਣਾ, ਤੇ ਫੇਰ ਮੈਂ ਉਹ ਸਮਾਨ ਪੈਕਿੰਗ ਕਰ ਦਾਂਗੀ। ਤੇ ਲੈ ਆਵਾਂਗੀ ਜਦੋਂ ਮੈਂ ਆਵਾਂਗੀ।
ਕੀ ਤੇ ਆਪਣਾ ਕੀ ਨਾਂ ਏ ਜਿਹੜਾ ਨਾ ਤੁਸੀਂ ਉਹ ਭਾਈ ਕੋਲ ਨਾ ਸੋਫੇ ਕੰਮ ਬੈਡ ਵਾਲਾ ਜਿਹੜਾ ਤੁਹਾਡਾ ਬੰਦਾ ਏ ਰੇਡੀਮੇਡ ਜਿਦੇ ਕੋਲ ਲਿੱਤਾ ਐ ਉਹਦੇ ਕੋਲ ਦੋ-ਤਿੰਨ ਫੋਟੋਆਂ ਖਿੱਚਣ ਨਾ ਮੈਂ ਪਸੰਦ ਕਰ ਲਾਂਗਾ। ਕਿਹੜਾ ਚਾਈਦਾ ਐ।
ਹਾਂ ਠੀਕ ਏ-ਠੀਕ ਏ ਉਹ ਤੇ ਹੋਮ ਡਿਲੀਵਰੀ ਕਰਦੇ ਨੇ ਐਡੀ ਵਧੀਆ ਮੈਂ ਉਹਨਾਂ ਕੋਲ ਫੋਟੋਆਂ ਖਿੱਚ ਆਵਾਂਗੀ ਤੇ ਤੁਹਾਨੂੰ ਫੋਟੋਆਂ ਭੇਜ ਦਾਂਗੀ ਤੁਸੀਂ ਮੈਂ ਜਿਹੜੀ ਕਹੋਗੇ ਮੈਂ ਤੁਹਾਡੇ ਐਡ-ਅਡਰੈਸ ਤੇ ਭਜਵਾ ਦਿਆਂਗੀ।
ਹਾਂ ਤੁਸੀਂ ਇਹ ਕੰਮ ਮੇਰਾ ਜ਼ਰੂਰ ਕਰਨਾ ਪਤਾ ਕੀ ਗੱਲ ਐ ਅਸੀ ਆਪਾ ਨਾ ਹੁਣ ਜਿਹੜਾ ਘਰ ਬਣਾ ਰਿਹਾ ਨਾ ਨਵਾਂ ਉੱਥੇ ਨਾ ਆਪਾਂ ਫਰਨੀ ਤੇ ਦੇਖੋ ਮੈਂ ਤੁਹਾਨੂੰ ਸਹੀ ਦੱਸ ਅਸੀਂ ਲੈ ਲਿੱਤਾ ਏ ਮੇਰੇ ਸਾਡੇ ਨੌ ਵਿੱਚ ਈ ਹੈਗੇ ਨੇ ਪਰ ਨਾ ਮੈਂਨੂੰ ਸੋਫਾ ਕੰਮਪੈਡ ਜਿਵੇਂ ਤੁਹਾਡਾ ਦੇਖਿਆ ਨਾ ਮੈਨੂੰ ਉਵੇਂ ਜਾਹਾ ਮਿਲਿਆ ਨਈ ਪੂਰੇ ਸ਼ਹਿਰ 'ਚ ਤੇ ਫਿਰ ਮੈਂ ਤਾਂ ਤੁਹਾਨੂੰ ਮੈਂ ਕਿਹਾ ਮੈਂ ਤੁਹਾਡੇ ਉਹਨਾਂ ਨੂੰ ਵੀ ਕਹਿੰਦਾ ਜਿੱਥੋਂ ਆਪਣਾ ਲਿੱਤਾ ਮੈਨੂੰ ਲੈ ਕੇ ਦਿਓ ਇੱਕ
ਹਾਂ-ਹਾਂ ਮੈਂ ਪੱਕਾ ਲੈ ਦਿਆਂਗੀ, ਵਧੀਆ ਬਹੁ ਹੁਤ ਵਧੀਆ ਬਣਾਉਂਦੇ ਨੇ ਉਹਦਾ ਪੱਕਾ ਪੀਡਾ ਸਮਾਨ ਲਾਉਦੇ ਨੇ ਕੰਪਨੀ ਦੇ ਟਾਇਰ ਲਾਉਂਦੇ ਨੇ ਸਾਰਾ ਕੁੱਛ ਬਹੁ ਤ ਵਧੀਆ ਲਾਦੇ ਨੇ।
ਅੱਛਾ-ਅੱਛਾ, ਤੇ ਆਪਣਾ ਓ ਫਿਰ ਤੁਸੀਂ ਵੈਸੇ ਤੁਸੀਂ ਜ਼ਿਆਦਾ ਪ੍ਰੈਫਰ ਕਰਨਾ ਗ੍ਰੇਅ ਕਲਰ ਹੋਏ।
ਅੱਛਾ ਠੀਕ ਏ, ਮੈਂ ਬਰਾਊਨ ਕਲਰ ਦਾ ਲੀਤਾ ਸੀ ਨਾ ਠੀਕ ਹੈ ਤੁਹਾਨੂੰ ਗ੍ਰੇ ਲੈ ਦਿਆਂਗੀ ਗ੍ਰੇ ਬਰਾਊਨ ਦੋ ਕਲਰ ਹੀ ਚੱਲਦੇ ਨੇ ਅੱਜ ਕੱਲ, ਅ ਅੱਜ ਕੱਲ ਆ ਹੀ ਏਈਓ ਕਲਰ ਚੱਲਦੇ ਨੇ ਹੋਰ ਕਲਰ ਨਹੀਂ ਚੱਲਦੇ ਅੱਜ ਕੱਲ।
ਹਾਂ ਹਾਂ ਤੇ ਜਿਹੜਾ ਤੁਸੀਂ ਉਹ ਕਰੀਮਾਂ ਦਾ ਸੈੱਟ ਐ, ਉਹ ਵੀ ਦੋ ਦੋ ਲੈਣਾ ਜੋਨਸਨ ਬੇਬੀ ਦਾ ਵੀ ਤੇ ਮਮਾਅਰਥ ਦਾ ਵੀ।
ਹਾਂ ਹਾਂ ਵਧ ਵਧੀਆ ਪੱਕਾ ਲੇ ਆਵਾਂਗੇ ਤੇ ਸ਼ੈਂਪੂ ਵੀ ਚਾਹੀਦਾ ਜੇ ਫੇਰ ਸ਼ੈਂਪੂ ਵੀ ਲਏ ਆਵਾਂਗੇ।
ਹਾਂ ਸ਼ੈਪੂ ਸ਼ਾਵਰ ਜੈਲ ਹਾਂ ਏਹ ਸਭ ਸਕ੍ਰਬ ਹੋ ਗਿਆ ਹਾਂਜੀ ਹਾਂ
ਜ਼ਾਂ ਮੈਂ, ਹਾਂ ਚਾਰ ਚੀਜ਼ਾਂ ਮੈਂ ਲਏ ਆਵਾਂਗੀ, ਨਾਲ ਪੰਜਵਾਂ ਤੁਸੀਂ ਮੈਂ ਬੈੱਡ ਦਾ ਕੰਮ ਆਖਿਆ। ਪੱਕਾ ਤੁਹਾਡਾ ਮੈਂ ਕਰ ਦਿਆਂਗੀ ਜੀ।
ਹਾਂਜੀ ਹਾਂਜੀ ਬਸ ਮੈਨੂੰ ਇਹ ਸੀ ਤੁਹਾਡੇ ਤੋਂ ਮੈਨੂੰ ਥੋੜੀ ਉਮੀਦ ਹੈ ਮੈਂ
ਹੋਰ ਭਰ ਭਰਜਾਈ ਨੇ ਕਦੋਂ ਪੇਕੇ ਜਾਣਾ?
ਭਰਜਾਈ ਤੁਹਾਡੀ ਗਈ ਦੀ ਐ, ਹੁਣ ਮੈਂ ਲੈਣ ਜਾਣਾ ਕੱਲ੍ਹ ਯ ਪਰਸੋਂ।
ਅੱਛਾ ਅੱਛਾ ਬਸ ਫਰ ਤੁਸੀਂ ਵੀ ਤਾਂ ਤੱਕ ਲੈ ਆਓਗੇ ਤੇ ਉਸ ਤੋਂ ਬਾਅਦ ਹਫ਼ਤੇ ਤੱਕ ਆਪੇ ਤੁਹਾਨੂੰ। ਅਸੀਂ ਸਾਰਾ ਸਮਾਨ ਵੀ ਪਹੁੰਚਾ ਦਿਆਂਗੇ ਤੇ ਬੱਚਿਆਂ ਦੇ ਕੰਮ ਵੀ ਆ ਜਾਏ, ਹਾਂ
ਗਲੇ ਦਿਨ ਮੈਂ ਤੇ ਕਿਹਾ ਸੀ ਇਕੱਠੇ ਚੱਲਾਂਗੇ ਅਗਲੇ ਮਹੀਨੇ ਮੈਂ ਕਿਹਾ ਤਿੰਨ ਚਾਰ ਦਿਨ ਛੁੱੀਆਂ ਮੇਰੀਆਂ ਆਣਗੀਆਂ। ਕਹਿੰਦੀ ਸੀ ਨਹੀਂ ਭਈ ਮੈਂ ਰੈਣਾ, ਫਿਰ ਮੈਂ ਛੱਡ ਉਹਦਾ ਭਰਾ ਆ ਗਿਆ ਸੀ ਲੈਣ। ਲੈ ਗਿਆ ਸੀ ਤੇ ਹੁਣ ਮੈਂ ਹਨ ਲੈਣ ਚੱਲਾ ਵਾਂ।
ਅੱਛਾ। ਚਲੋ ਲੈ ਆਣਾ ਫੇਿਰ ਠੀਕ ਏ, ਤੇ ਬਸ ਤੁਸੀਂ ਉੱਥੇ ਜਾਂਦੇ ਹੋ ਤੇ ਤੁਹਾਨੂੰ ਫੇਰ ਅੱਛੀ ਤਰ੍ਹਾਂ ਪੁੱਛਦੇ ਨੇ ਅੱਛੀ ਤਰ੍ਹਾਂ ਫੇਰ ਤੁਸੀਂ ਨੋਨ ਵੈਜ ਖਾਂਦੇ ਹੋ ਕਿ ਵੈਜ ਖਾਂਦੇ ਓ, ਆਪਣੇ ਸਹਰੇ ਜਾ ਕੇ।
ਪਾਂ ਤੇ ਵੈੱਜ ਖਾਂਨੇ ਆ, ਆਪਾਂ ਨੋਨ ਵੈੱਜ ਵਗੈਰਾ ਕਦੀ ਖਾ
ਚਲੋ ਇਹ ਵੀ ਵਧੀਆ ਕਰਦੇ ਹੋ ਚਲੋ ਵਧੀਆ ਖਾਤੇਰ ਦਾਰੀ ਕਰਾ ਆਓ। ਆਪਣੇ ਸੋਰੇਓ, ਠੀਕ ਲੇ ਆਓ ਭਰਜਾਈ ਨੂੰ ਕੱਲ ਜਾ ਕੇ, ਹਾਂਜੀ ਠੀਕ ਐ ਜੀ, ਸਸਰੀ ਕਾਲ ਜੀ।
ਕਿਹੜੀ ਭੈਣਜੀ ਏ।